ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਹੋ।
ਹਾਂਜੀ -ਹਾਂਜੀ ਠੀਕ ਆ ਤੁਸੀਂ ਦੱਸੋ?
ਬਸ ਜੀ ਵਧੀਆ ਜੀ ਵਧੀਆ, ਹੋਰ ਘਰੇ ਠੀਕ ਠਾਕ ਸਾਬ?
ਹਾਂਜੀ -ਹਾਂਜੀ ਘਰ ਸਭ ਵਧੀਆ ਤੁਸੀਂ ਸੁਣਾਓ।
ਬਸ ਜ ਸਭ, ਕੀ ਕਰ ਰਹੀ ਸੀ ਫੀ
ਹਾਂਜੀ -ਹਾਂਜੀ ਬਸ ਬੱਚਿਆਂ ਦੀ ਗਰਮੀ ਦੀ ਛੁੱਟੀਆਂ ਪਈ ਦੀਆਂ ਨੇ ਕੰਮ ਕਰਵਾ ਰਹੀ ਸੀ ਗਰਮੀਆਂ ਦਾ।
ਓਕੇ -ਓਕੇ।
ਹਾਂਜੀ -ਹਾਂਜੀ। ਤੁਹਾਨੂੰ ਪਤਾ ਹੈ ਬੱਚਿਆਂ ਦੀ ਗਰ, ਹਾਂਜੀ ਬਹੁਤ ਗਰਮੀ ਹੋਏ ਦੀ ਤੁਹਾਨੂੰ ਪਤਾ ਬੱਚਿਆਂ ਨੂੰ ਗਰਮੀਆਂ ਪਈ ਗਰਮੀਆਂ ਛੁੱਟੀਆਂ ਪੈਂਦੀਆਂ ਨੇ।
ਹਾਂਜੀ। ਗਰਮੀ ਨਾ ਤਿੰਨ ਚਾਰ ਦਿਨਾਂ ਤੋਂ ਬਹੁਤ ਜਿਆਦਾ ਹੋ ਰਹੀ ਸੀ ਹੁਣ ਜਾ ਕੇ ਮੌ ਮੌਸਮ ਸਹੀ ਹੈ ਹੁਣ ਫਰ ਵੀ ਬਰਸਾਤਾਂ ਆ ਰਹੀ ਹੈ।
ਹਾਂਜੀ। ਹਾਂਜੀ -ਹਾਂਜੀ, ਹੁਣ ਥੋੜੀ ਬਾਰਿਸ਼ ਪੈਣੀ ਸ਼ੁਰੂ ਹੋਈ ਥੋੜਾ ਜਿਹਾ ਰਾਹਤ ਮਿਲੀਏ ਫੋਰਟੀ ਫਾਈਵ ਤੋਂ ਸਿਧਾ ਟੀ ਆ ਟੈਂਪਰੇਚਰ
ਹਾਂਜੀ, ਸਹੀ ਗੱਲ ਆ ਤੇ ਪੰਦਰਾਂ ਪ੍ਰਸੈਂਟ ਮਿਲਿਆ ਆ ਬਹੁਤ ਹੁਣ ਤੇ ਪੱਖੇ ਤੋਂ ਬਗੈਰ ਬਿਹਾ ਜਾ ਬੈਠਿਆ ਜਾ ਰਿਹਾ ਐ, ਪਹਿਲੇ ਤੇ ਨਹੀਂ ਬੈਠਾ ਜਾ ਰਿਹਾ ਸੀ। ਬਹੁਤ ਜ਼ਿਆਦਾ ਹੀ ਹੋਈ ਸੀ ਬੁਰਾ ਹਾਲ ਹੋਯਾ ਪਯਾ, ਸਾਰਿਆਂ ਦਾ ਹੀ ਹੋਇਆ ਪਯਾ ਸੀ।
ਆਹਾ ਹਾਂਜੀ ਗ। ਗਰਮੀਆਂ ਦਾ ਫਾਇਦਾ ਵੀ ਹੈਗਾ ਜੇ, ਪਹਾੜਾਂ ਤੇ ਘੁੰਮਣ ਦਾ ਬੰਦਾ ਐਸੀਂ ਬਹਾਨੇ।
ਉਹ ਤੇ ਹੈ ਹੀ ਫਾਇਦਾ ਤੇ ਹੈ ਈ ਐ, ਨੁਕਸਾਨ ਹੀ ਬਹੁਤ ਹੈ ਵੀ, ਜਾਇਆ ਨ ਜਾਂਦਾ। ਬਾਈਕਾਂ ਦੇ ਕਿੱਧਰ ਜਾਣਗੇ ਘੁੰਮਣ ਫਿਰਨ, ਜਿੰਨਾ ਕੋਲ ਗੱਡੀਆਂ ਆ ਉਹ ਤੇ ਜਾਣਗੇ। ਪਹਾੜਾ ਚ ਜਾਣਗੇ, ਹੋਰ ਵੀ ਹੋਰ ਥਾਂ ਜਾਣਗੇ। ਹੁਣ ਗਰਮੀ ਜਿਆਦਾ ਕਰਕੇ ਨਾ, ਔ ਨੇ ਬੁਖਾਰ ਵੀ ਹੋ ਰਿਹਾ, ਨਾਲੇ ਜੁਕਾਮ ਸਿਰਦ ਗਰਮ ਹੋਯਾ।
ਨੁਕਸਾਨ ਬਹੁਦ ਕੀਤਾ ਕਰ ਪੇੜ ਪੌਦੇ ਪੱਖੀ ਦੇਖੋ, ਪੱਖੀਆਂ ਨੂੰ ਪਾਣੀ ਨੀ ਮਿਲਦਾ, ਹੁਣ ਬਰਸਾਤ ਆਈ ਆ। ਹੁਣ ਉਹਨਾਂ ਨੂੰ ਵੀ ਰਾਤ ਮਿਲਦੀ ਹੋ ਹੋਣੀ।
ਹਾਂਜੀ, ਏਹੀ ਨਾ ਬਹੁਤ ਫ਼ਰਕ ਪੈ ਗਿਆ।
ਹਮ,
ਪਹਿਲੇ ਦੇਖੋ ਪਹਿਲੇ ਨਾ ਇੰਨੀ ਗਰਮੀ ਨੀ ਆਉਂਦੀ ਸੀ, ਜਿਵੇਂ ਜਿਵੇਂ ਯ ਉਮਰ ਵੱਧਦੀ ਪਈ ਹੈ, ਉਵੇ ਵੀ ਗਰਮੀ ਵੀ ਆਈ ਜਾਂਦੀ ਪਈ ਹੈ। ਲੋਕੀ ਪੇੜ ਕੱਟੀ ਜਾਂਦੇ ਨੇ, ਪੇੜ ਲਾਉਦੇ ਕਿਨੇ, ਪਹਾੜ ਕੱਟੀ ਜਾਂਦੇ ਨੇ ਦ
ਹਾਂਜੀ -ਹਾਂਜੀ
ਐਸ ਕਰਕੇ
ਐਵੇ ਹੀ ਚੱਲਦਾ ਗਾ, ਇਹਨਾਂ ਦਾ ਹਿਸਾਬ ਕਿਤਾਬ ਨਾ ਬਸ ਪੇੜ ਜਿਆਦਾ ਹੀ ਕੱਟੀ ਜਾ ਰਹੇ ਨੇ, ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ, ਹਰ ਬੰਦੇ ਦੇ ਘਰ ਘਰ ਚ, ਏ ਸੀ ਨੇ, ਕਾਰਾਂ ਚ ਏ ਸੀ ਨੇ, ਉਹ ਫਿਰ ਅਹ ਆਊਟਡੋਰ ਉਹਨਾਂ ਦਾ ਗਰਮ ਹਵਾ ਚੜਦਾ ਆ, ਉਹ ਫਿਰ ਸਾਰਾ ਹੀ ਸਾਰੀ ਜਿਹੜੀ ਗਰਮ ਹਵਾ ਆ, ਉਹ ਫਿਰ ਨੇਚਰ ਵਿੱਚ ਫੈਲਦੀ ਹੈ, ਉਹ ਫਿਰ ਗਰਮੀ ਤਾਂ ਕਰਕੇ ਜ਼ਿਆਦਾ ਹੋ ਰਹੀ ਹੈ।
ਉਹੀ ਨਾ, ਬਹੁਤ ਪੰਗਾ ਪੈ ਰਿਹਾ, ਹੁਣ ਦੇਖੋ ਇੰਨੀ ਗਰਮੀ ਹੈ, ਸਾਰੇ ਏ ਸੀ ਚਲਾ ਕੇ ਬਹਿੰਦੇ ਨੇ, ਤੇ ਟਰਾਂਸਫੋਾਰਮਰ ਤੇ ਪੂਰਾ ਲੋਡ ਪੈਂਦਾ ਐ, ਤੇ ਉਹ ਅੱਗ ਲੱਗ ਜਾਂਦੀ ਹੈ।
ਔ ਵੀ ਹੈ, ਜੋ ਅਗ ਵੀ ਤਾਂ ਵਧਦੀ ਹੈ।
ਔ ਹੀ ਨਾ, ਜੇ ਬਹੁਤ ਪੰਗਾ ਹੈਗਾ ਹੈ। ਕਿ ਗਰਮੀ ਹੈਗੀ ਐ, ਏ ਸੀ, ਕੂਲਰ, ਪੱਖੇ
ਹੂ
ਤਾਂ ਕਰਕੇ ਔ ਨੂੰ ਦੇਖੋ। ਗਰਮੀ ਛੁੱਟੀਆਂ ਪਈਆਂ ਨੇ, ਬੱਚਿਆਂ ਨੂੰ ਇਨਾ ਕੰਮ ਦੇ ਦਿੰਦੇ ਨੇ। ਬੇਚਾਰੇ ਬੱਚੇ ਕੀ ਕਰਨ, ਉਹ ਗਰਮੀ ਦੀ ਛੁਟੀਆਂ ਪਈਆਂ ਨੇ, ਜਾਂ ਕੰਮ ਕਰਨ, ਪ੍ਰੋਜੈਕਟ ਵਧੇ ਰਹਿੰਦੇ ਨੇ। ਮੋਡਲ ਬਣਾਉਣ ਨੂੰ ਦੇ ਦਿੰਦੇ ਨੇ, ਵਿਚਾਰਿਆਂ ਨੂੰ ਗਰਮੀ ਇੰਨੀ ਲੱਗਦੀ। ਚੌਵੀ ਘੰਟੇ ਏ ਸੀ ਚਲਾ ਕੇ ਬੈਠੇ ਰਹਿੰਦੇ ਨੇ, ਤੇ ਕੰਮ ਕਰਦੇ ਨੇ।
ਬ ਜੀ ਇਹਨਾਂ ਨੇ ਵੀ ਹੋਣਾ ਸਕੂਲ ਵਾਲਿਆਂ ਨੇ ਵੀ ਜ਼ਿਆਦਾ ਹੀ ਕੰਮ ਦੇਣ ਲੱਗ ਗਏ ਅੱਜ ਕੱਲ੍ਹ ਨਾ
ਹਾਂਜੀ ਗਰਮੀ ਦੀ ਛੁੱਟੀਆਂ ਕਰਕੇ ਹੋਰ ਕੰਮ ਬਲਕਿ ਦਸ ਵਜੇ ਸਕੂਲੇ ਜਾਣ ਸਕੂਲੇ ਜਾਣ ਦੇ ਗਰਮੀ ਏ, ਸ਼ੁਕਰ ਏ ਅੱਜ ਕੱਲ ਦੇ ਨਾ ਖੂਲਣਾ ਹੈ ਏਜੀ, ਏ ਸੀ ਦੇ ਵੀ ਫੈਸਿਲਿਟੀਜ਼ ਹੈਗੀਆਂ ਨੇ
ਹੈਗੀਆਂ ਵਸਤੇ ਹੈਗ ਹ ਨਾਲੇ ਬੁਕਾਰ ਹੀ ਹੈ, ਐਦੇ ਵਿਚ ਕਹੀ ਵਾਰੀ ਬਹਿਣਗੇ ਕਾਮਚੋਰ, ਨਾ ਕੋਈ ਕੰਮ ਕਰਨਗੇ ਨਾ ਕੁਛ
ਏ ਸੀ ਨਾਲ ਨਾ ਬਹੁਤ ਹਾਂਜੀ, ਏ ਸੀ ਤਾਂ ਇੱਕ ਕਿਸਮ ਦਾ ਮਤਲਬ ਵਧੀਆ ਵੀ ਹੈ, ਅਤੇ ਨੁਕਸਾਨ ਵੀ ਹੈ। ਤੁਹਾਨੂੰ ਪਤਾ ਗਰਮੀ ਹੈਗੀ ਹੈ, ਬੰਦਾ ਏਸੀ ਚਲਾਉਂਦਾ ਹੈ। ਚਲੋ ਰਾਹਤ ਮਿਲਦੀ ਹੈ ਜ ਜ਼ਿਆਦਾ ਏ ਸੀ ਚਲਾਓ ਸਰੀਰ ਲਈ ਨੁਕਸਾਨ ਹੈ।
ਜੀ ਜ਼ਿਆਦਾ ਇਹ ਚੀ ਨ ਸਾਡੀ ਬੋਡੀ ਟੈਂਪਰੇਚਰ ਹੀ ਆਪਣਾ ਭੁੱਲ ਜਾਂਦੀ ਹੈ ਜੇ ਜ਼ਿਆਦਾ ਇਸ
ਹਾਂਜੀ, ਹਾਂਜੀ, ਹਾਂਜੀ। ਉਹੀ ਨਾ ਗਰਮੀ ਹੁਣ ਦੇਖੋ ਛੁੱਟੀਆਂ ਹੈਗੀਆਂ ਨੇ ਬੱਚੇ ਬਾਹਰ ਹਾਂਜੀ
ਹਾਂਜੀ ਵੈਸੇ ਤਾਂ ਸਰਕਾਰ ਨੂੰ ਕੰਪਲਸਰੀ ਕਰ ਦੇਣਾ ਚਾਹੀਦਾ ਆ ਹਰ ਘਰ, ਘਰ ਚ ਇੱਕ ਪੇੜ ਪੌਦਾ ਹੋਣਾ ਚਾਹੀਦਾ ਹੈ।
ਹਾਂਜੀ, ਹਾਂਜੀ
ਹਮ
ਉਹੀ ਨਾ ਹੁਣ ਦੇਖੋ ਗਰਮੀਆਂ ਹੈਗੀਆਂ ਨੇ ਬੱਚੇ ਬਾਹਰ ਕਏ ਕੇ ਪਹਾੜਾਂ ਚ ਜਾਣਾ। ਯ ਕਰਨਾ ਉਹ ਕਰਨਾ ਘੁੰਮਣਾ ਵਾਟਰ ਪਾਰਕ ' ਜਾਣਾ ਹੈਗਾ।
ਸਹੀ ਗੱਲ ਆ।
ਤਾਂ ਕਰਕੇ ਨਾ ਦੇਖੋ ਹੁਣ ਗਰਮੀ ਦਾ ਵੀ ਰੀਜ਼ਨ ਹੈਗਾ ਹੁਣ ਅਸੀਂ ਕਿੱਥੇ ਜਾਣਾ ਹੈ। ਕਾਰ ਦਾ ਧੂੰਆਂ ਪੋਲਿਊਸ਼ਨ, ਪੋਲਿਊਸ਼ਨ ਨਾ ਗਰਮੀ ਸਾਹ ਰੁਕਣੇ
ਸਹੀ ਗੱਲ ਆ ਵੀ ਸੌ ਸਤੇ ਤੇ ਪਹਿਲੇ ਆ
ਹਾਂਜੀ ਪੇ ਪੇੜਾਂ ਨੂੰ ਅੱਗ ਲਾਈ ਜਾਂਦੇ ਨੇ ਉਹ ਪੋਲਿਊ ਸ਼ਨ ਵਧੀ ਜਾਂਦਾ ਨਾ ਗਰਮੀ ਵੱਧਦੀ ਪਈ ਹੈ ਹਾਂਜੀ, ਹਾਂਜੀ।
ਪੇੜ ਕੱਟੀ ਜਾ ਰਹੇ ਮਕਾਨ ਬਣਾਏ ਜਾ ਰਹੇ ਉਹ ਪੇੜਾ ਨਹੀਂ ਤੇ ਗਰਮੀ ਨੂੰ ਰੋਕਣਾ ਸੀ। ਹੁਣ ਪੇੜ ਹੈਗੇ ਨੀ ਸ਼ਹਿਰ ਤੇ ਪੇੜ ਹੀ ਨੀ ਵਿਖਦੇ।
ਹਾਂਜੀ ਪਹਿਲੇ ਪੇੜ ਹੈਗੇ ਸੀ। ਛਾਂ ਵੀ ਲੈਂਦੇ ਸੀ ਮਤਲਬ ਛਾਹ ਵੀ ਵਧੀਆ ਆਉਂਦੀ ਸੀ ਠੰਡੀ ਹਵਾਵਾਂ ਚਲਦੀਆਂ ਸਨ ਹੁਣ ਦੇਖੋ ਉਹ ਪੇੜ ਵੀ ਕੱਟੀ ਜਾਂਦੇ ਨੇ ਹਾਂਜੀ ਅੱਜ ਕੱਲ੍ਹ ਤਾਂ ਐ ਹੁਦਾ ਕਿ ਬਾਅਦ ਦੋ ਮਿੰਟ ਖੜੇ ਨਹੀਂ ਹੋ ਸਕਦੇ। ਤੁਸੀਂ ਕਿਸੇ ਕਾਰ ਦੇ ਪਿੱਛੇ ਖੜੇ ਹੋ ਨਾ ਤੁਸੀਂ ਸਾਹ ਨਹੀਂ ਲੈ ਸਕਦੇ ਇੱਕ ਗਰਮੀ ਉੱਤੋਂ ਪੋਲਿਊਸ਼ਨ ਦਾ ਓਨਾ ਕਹਿੰਦੀ ਬੰਦ ਹੋ ਜਾਂਦਾ।
ਸਹੀ ਗੱਲ ਹੈ ਸਹੀ
ਅਹੀ ਨਾ ਬਹੁਤ ਹੀ
ਮਾੜਾ ਚੱਲ ਰਿਹਾ ਹੈ ਗਰਮੀ ਬਹੁਤ ਹੋ ਹਨਾ ਪਹਿਲਾਂ ਨੀ ਹੁੰਦੀ ਸੀ ਇੰਨੀ ਗਰਮੀ ਪਹਿਲੇ ਮਕਾਨ ਵੀ ਘੱਟ ਹੀ ਹੁੰਦੇ। ਇੱਕ ਦੋ ਮਕਾਨ ਹੁੰਦੇ ਸੀ ਪਹਿਲਾਂ ਪੇੜ ਪੌਦੇ ਹੁੰਦੇ ਸੀ ਸਾਰੀ ਹਰਿਆਲੀ ਹੁੰਦੀ ਸੀ ਗਰਮੀ ਲੱਗਦੀ ਨਹੀ ਸੀ ਘੱਟ ਲੱਗਦੀ ਸੀ। ਹੁਣ ਇਹਨਾਂ ਨੇ ਪੇੜ ਕੱਢਦੀ ਹੁਣ ਗਰਮੀ ਲੂ ਬੜੀ ਚੱਲਦੀ ਹੁਣ ਤੇ ਪਹਿਲੇ ਪੇੜਾਂ ਨੂੰ ਟਕਾਉਂਦੀ ਸੀ ਹਵਾ ਠਡੀ ਠੰਡੀੀ ਹੋ ਜਾਂਦੀ ਸੀ ਹੁਣ ਤੇ ਮਕਾਨਾਂ ਨੂੰ ਟਕਾਉਂਦੀ ਉਰੋਂ ਹੋਰ ਗਰਮ ਗਰਮੀ ਹੋ ਜਾਂਦੀ।
ਹਾਂਜੀ।
ਪਿੰਡਾਂ ਚ ਤੇ ਫਿਰ ਵੀ ਠੀਕ ਹੈ।
ਹਾਂਜੀ, ਹਾਂਜੀ, ਹਾਂਜੀ ਉਹੀ ਨਾ ਦੇਖੋ, ਮਤਲਬ ਕਿ ਅੱਜ ਕੱਲ ਤੁਸੀਂ ਵੇਖੋਗੇ ਨਾ ਹਰ ਘਰ ਵਿੱਚ ਇੱਕ ਸਮੱਸਿਆ ਹੈਗੀ। ਬ ਪੀਲੋ ਦੀ ਕਿ ਗਰਮੀ ਇਨੀ ਕੰਮ ਕਰਦੇ ਬੀ ਪੀ ਲੋ ਹੋ ਜਾਂਦਾ।
ਬੀ ਪੀ ਲੋ ਹੋ ਜਾਂ ਸਹੀ ਗੱਲ
ਪੇਟ ਚ ਗਰਮੀ ਹੋ ਜਾਂਦੀ, ਗਰਮੀ ਇੰਨੀ ਹੈ ਉੱਥੋਂ ਚੀਜ਼ਾਂ ਇਹੋ ਜਿਹੀ ਖਣੀਆਂ ਸਰੀਰ ਖ਼ਰਾਬ ਹੋ ਜਾਣਾ ਠੰਡਾ ਪਾਣੀ ਪੀਣਾ ਏ ਬਾਹਰੋਂ ਆਏ ਇੱਕ ਦਮ ਗਲਾ ਖ਼ਰਾਬ ਗਰਮ ਸਰਦ
ਸਹੀ ਗੱਲ ਹੈ, ਸਹੀ ਗੱਲ ਹੈ
ਹਾਂਜੀ, ਮਤਲਬ ਕੀ ਹੁਣ ਦੇਖੋ ਸ਼ੂਕਰ ਏ ਅਹ ਇੱਕ ਰਸਣਾ ਆਉਂਦਾ ਬਣਿਆ ਬਣਾਇਆ ਬੰਦਾ ਉਹ ਪਾਉਂਦਾ ਗਰਮੀ ਚ ਆਇਆ ਉਹ ਪੀ ਲੈਂਦਾ। ਥੋੜੀ ਗਰਮੀ ਤੋਂ ਰਾਤ ਮਿਲ ਜਾਂਦੀ ਏ।
ਗਲੂਕੋਜ ਵਗੈਰਾ ਪੀ ਲੇ ਬੰਦਾ, ਗੋਂਦ ਕਤੀਰਾ ਵਗੈਰਾ ਪੀ ਲੇ। ਬਹੁਤ ਜਿਆਦਾ ਵਧੀਆ ਹੈਗਾ। ਗਰਮੀ ਚ' ਤੇ ਪਾਣੀ ਜਿੰਨਾ ਹੋ ਸਕੇ ਓਨਾ ਪੀਵੋ। ਜਿਵੇਂ ਚਾਰ -ਪੰਜ ਲੀਟਰ ਤੇ ਪਾਣੀ ਪੀਏ ਹੀ ਪੀਏ ਬੰਦਾ।
ਹਾਂਜੀ, ਹਾਂਜੀ ਉਹੀ ਨਾ। ਹੁਣ ਦੇਖੋ, ਕਈ ਮਤਲਬ ਕਈ ਤੇ ਸੋਕਾ ਹੀ ਪਿਆ ਤਾਂ ਹੁਣ ਤੁਸੀਂ ਰਾਜਸਥਾਨ ਵਾਲੀ ਸਾਈਡ ਦੇਖੋਗੇ ਨਾ ਪਾਣੀ ਦੀ ਕਿੰਨੀ ਕਿੱਲਤ ਆਈ ਦੀ ਏ।
ਜੀ ਸਹੀ ਗੱਲ ਹੈ, ਬਹੁਤ ਕਮੀ ਹੈ ਪਾਣੀ ਦੀ ਉੱਧ। ਰ
ਓਹੀ ਨਾ। ਬੜੀ ਦਿੱਕਤ ਆਈ ਦੀ ਹੈ, ਇਸ ਟਾਈਮ ਤੇ ਨਾ ਗਰਮੀ ਇੰਨੀ ਹੈ ਨਾ ਏ ਸੀ, ਕੂਲਰ ਚੱਲਦੇ ਪਏ ਨੇ ਇਹਨਾਂ ਦੀ ਹੀਟਰ ਨਾਲ ਹੀ ਹੋਰ ਗਰਮੀ ਹੋ ਜਾਂਦੀ ਹੈ।
ਤੇ ਅੱਜ ਕੱਲ੍ਹ ਤੇ ਵਲ ਨਹਿਰਾਂ ਵੀ ਵੇਖੋ ਜਾ ਕੇ ਜਿਹੜਾ ਨਹਿਰਾਂ ਵਗੈਰਾ ਚੱਲਦੀਆਂ ਰਹੀਆਂ। ਉਹਨਾਂ ਦਾ ਵੀ ਪਾਣੀ ਸੁੱਕੀ ਜਾ ਰਿਹਾ। ਸਮੁੰਦਰ ਦਾ ਪਾਣੀ ਵੀ ਕਈ ਪਿੱਛੇ ਹੋ ਗਿਆ। ਕਈ- ਕਈ ਕਿਲੋਮੀਟਰ ਤੱਕ ਵੀ। ਪਿਛੇ ਹੋ ਗਿਆ। ਦੋ- ਤਿੰਨ ਕਿਲੋਮੀਟਰ ਤੱਕ।
ਤੁਸੀਂ ਮੰਨ ਕਿ ਇੰਨੀ ਗਰਮੀ ਹੈਗੀ ਹੈ, ਤੁਸੀਂ ਫੋਨ ਦੋ ਮਿੰਟ ਯੂਜ ਕਰੋਗੇ ਤੁਹਾਡਾ ਫੋਨ ਇਕਦਮ ਗਰਮ ਹੋ ਜਾਂਦਾ ਏ।
ਔਰ ਅੱਜ, ਅੱਜ ਔਰ ਕੱਲ ਮੌਸਮ ਬੜਾ ਵਧੀਆ ਰਿਹਾ।
ਹਾਂਜੀ। ਹੁਣ ਤੇ ਨਾ ਬਾਹਰ ਵੀ ਤੁਸੀਂ ਦੇਖੋਗੇ ਫੋਰਨ ਵਿੱਚ ਐਨੀ ਜਾਦਾ ਗਰਮੀ ਗਰਮੀ ਹੈ, ਕਿ ਉਹ ਸੜਕ ਤੋਂ ਚੱਲਦੇ ਪਏ ਨੇ ਟਾਇਰ ਵਗੈਰਾ ਸਭ ਪਿੰਗਲੀ ਜਾਂਦੇ ਪਏ ਨੇ। ਮੈਲਟ ਹੋਈ ਜਾਂਦੇ ਨੇ ਪਾਣੀ ਪਾਉਂਦੇ ਪਏ ਨੇ ਪਤਾ ਨ ਲੱਗਦਾ ਪਾਣੀ ਹੈ ਕਿਥੇ ਜਾ ਕਿੱਥੇ ਰਿਹਾ ਇੰਨੀ ਗਰਮੀ।
ਸਹੀ ਗੱਲ ਹੈ। ਤਾਰ ਕੋਲ ਪੀਗਲ ਦਾ ਪਿਆ ਸੜਕ ਦਾ ਉਪਰ ਆਈ ਜਾ ਰਿਹਾ ਆ। ਲੈਟਾਂ ਵਗੈਰਾ ਜਿਹੜੀ ਰੈਡ ਲਾਈਟ ਵਗੈਰਾ ਹੁੰਦੀ ਆ ਉਹ ਵੀ ਸਾਰੀ ਪਿੰਗਲ ਰਹੀ ਹੈ। ਪਲਾਸਟਿਕ ਤੇ ਮੈਲਟ ਹੋ ਰਿਹਾ ਆ। ਐਨੀ ਗਰਮੀ ਪੈ ਰਹੀ ਬਾਰ
ਦੇਖੋ ਹੁਣ ਜਿਹੜੇ ਆ ਪਸ਼ੂ ਪਕਸ਼ੀ ਹੈਗੇ ਨੇ ਇਹਨਾਂ ਨੂੰ ਕਿੰਨਾ ਗਰਮੀ ਹੈਗੀ ਏ। ਅ ਹੁਣ ਪੇੜ ਕੱਢਦੇ ਇਹਨਾਂ ਨੂੰ ਬੈਠਣ ਦੀ ਜਗ੍ਹਾ ਨਹੀ ਮਿਲਦੀ। ਪਾਣੀ ਪਹਿਲੇ ਲੋਕ ਕੀ ਸਪੈਸ਼ਲ ਪਾਣੀ ਰੱਖਦੇ ਸੀ। ਹੁਣ ਤੇ ਲੋਕਾਂ ਨੇ ਪਾਣੀ ਰੱਖਣਾ ਵੀ ਬਹੁਤ ਘੱਟ ਕਰਤਾ ਏ।
ਬਹੁਤ ਘੱਟ ਕਰ ਤਾ ਸਹੀ ਗੱਲ ਹੈ। ਗਲਤ ਗੱਲ ਹੈ ਇਦਾਂ ਨਹੀਂ ਕਰਨਾ।
ਹਾਂਜੀ, ਹਾਂਜੀ।
ਪਾਣੀ ਰੱਖਣਾ ਚਾਹੀਦਾ ਪਾਰਕ
ਉਹੀ ਨਾ, ਬਹੁਤ ਜ਼ਿਆਦਾ ਇਸ਼ੂ ਹੋ ਗਏ, ਹੁਣ ਤੇ ਨਾ ਗਰਮੀ ਨਾਲ। ਸਾਰੀ ਚੀਜ਼ਾਂ ਬਹੁਤ ਫ਼ਰਕ ਪੈ ਰਿਹਾ। ਮੈਂ ਕਿਹਾ, ਗਰਮੀ ਨਾਲ ਬਹੁਤ ਜਿਆਦਾ ਇਸ਼ੂ ਹੋ ਰਿਹਾ ਬਹੁਤ ਫ਼ਰਕ ਪੈ ਰਿਹਾ ਹੈ। ਪਹਿਲੇ ਦੇ ਮੌਸਮ ਵਿੱਚ ਹੁਣ ਦੇ ਮੌਸਮ ਵਿੱਚ ਬਹੁਤ ਜ਼ਿਆਦਾ
ਚਲੋ ਜੀ, ਚੰਗਾ ਫੇਰ।
ਹਾਂਜੀ- ਹਾਂਜੀ ਚਲੋ, ਮੈਂ ਨਾ ਤੁਹਾਨੂੰ ਫਰੀ ਹੋ ਕੇ ਕੋਲ ਕਰਦੀ ਹਾਂ।
ਹਾਂਜੀ -ਹਾਂਜੀ।
ਹਾਂਜੀ- ਹਾਂਜੀ। ਸ ਸਤਿ ਸ਼੍ਰੀ ਅਕਾਲ ਜੀ। ਸਿ ਸ਼੍ਰੀ ਕਾਲ।